ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਵਧੀਆ, ਹੋਰ ਤੁਸੀਂ ਸੁਣਾਓ।
ਬਸ ਮੈਂ ਵਧੀਆ, ਤੁਸੀਂ ਸੁਣਾਓ। ਠੀਕ ਹੋ ਨਾ, ਟਾਈਮ ਹੈਗਾ ਤੁਹਾਡੇ ਕੋਲ ਗੱਲ ਕਰਨ ਦਾ। ਅੱਛਾ, ਮੈਂ ਨਾ ਇੱਕ ਆ ਹਾਂਜੀ, ਕੰਮ ਸੀ। ਮੈਂ ਕਹਿ ਰਹੀ ਸੀ ਕਿ ਅ ਛੁੱਟੀਆਂ ਚ ਨਾ, ਸਾਰੀ ਛੁੱਟੀਆਂ ਤਾਂ ਬੀਤ ਗਈਆਂ। ਕੁੁੱਲ ਕੀਆਂ ਕਿਤੇ ਗਏ ਨੀ ਅਸੀਂ, ਹੁਣ ਬੱਚੇ ਪਰੇਸ਼ਾਨ ਕਰਦੇ ਵ ਨੇ।
ਤੇ ਚਲੇ ਜਾਓ ਕਿੱਤੇ ਘੁੰਮਣ।
ਤੇ ਉਹੀ ਤੇ ਉਹੀ ਪੁੱਛਦੀ, ਮੈਂ ਸੁਣਿਆ ਸੀ, ਤੁਸੀਂ ਸ੍ਰੀਨਗਰ ਗਏ ਸੀ ਘੁੰਮਣ।
ਹਾਂਜੀ। ਅਸੀਂ ਹੁਣੀ ਗਏ ਸੀ ਪਿੱਛੇ ਸ਼੍ਰੀਨਗਰ।
ਅਸੀਂ ਕਦੇ ਗਏ ਨੀ। ਮੈਂ ਕਿਆ ਚਲੋ ਪੁੱਛਾਂ ਤੁਹਾਡੇ ਕੋਲੋ ਸੀ ਕਿ ਕਿਸ ਤਰ੍ਹਾਂ, ਕਿਸ ਤਰ੍ਹਾਂ ਗਏ ਸੀ ਤੁਸੀਂ?
ਬੱਚਿਆਂ ਨੇ ਰੌਲਾ ਪਾਇਆ ਹੋਇਆ ਸੀ, ਜਾਣਾ-ਜਾਣਾ ਪਹਾੜ 'ਚ ਘੁੰਮਣ ਜਾਣਾ।
ਟ੍ਰੇਨ 'ਚ ਗਏ ਸੀ।
ਨਹੀਂ-ਨਹੀਂ ਆਪਣੀ ਕਾਰ ਕਰਕੇ।
ਅੱਛਾ-ਅੱਛਾ ਤੇ ਫੇਰ ਮਤਲਬ ਕਿੰਨਾ ਟਾਈਮ ਲੱਗ ਗਿਆ ਤੁਹਾਨੂੰ?
ਬੱਚਿਆਂ ਨਾਲ ਐ ਹੋ ਜਾਂਦਾ ਨਾ ਆਪਣੀ ਕਾਰ ਤੇ ਠੀਕ ਰਹਿੰਦਾ ਫਿਰ ਬੱ ਬੱਚੇ ਛੋਟੇ ਨੇ, ਫੇਰ ਰੁਕੋ, ਉਹਨਾ ਨੂੰ ਭੁੱਖ ਲੱਗੀ ਏ ਪ। ਟੀ ਵਗੈਰਾ ਤੁਹਾਨੂੰ ਪਤਾ ਐ।
ਹਾਂ ਛੋਟੇ ਬੱਚਿਆਂ ਨਾਲ ਤੇ ਦਿੱਕਤ ਹੁੰਦੀ ਹੈ ਤੇ ਕਿੰਨਾ ਟਾਈਮ ਲੱਗ ਗਿਆ ਸੀ?
ਸਾਨੂੰ ਦੋ ਦਿਨ ਲੱਗ ਗਏ ਅਸੀਂ ਪਹੁੰਚਦੇ ਹਾਂ
ਦੋ ਦਿਨ ਪਹੁੰਚਦੇਆਂ
ਦੋ ਦਿਨ ਲੱਗ ਜਾਂਦੇ ਨੇ ਮਤਲਬ ਜਿਵੇਂ ਜੰਮੂ ਵੀ ਤੇ ਹਾਂ ਕਈ ਜੰਮੂ ਵੀ ਜਾਂਦੇ ਨੇ ਰੁਕਦੇ ਨੇ ਉੱਧਰ
ਤੇ ਕਿਹੜੀ ਕਿਹੜੀ ਜਗ੍ਹਾ ਮਤਲਬ ਦੇਖਣ ਵਾਲੀ ਉੱਥੇ
ਅਸੀਂ ਤੇ ਉੱਧਰ ਗਏ ਸੀ ਸ਼੍ਰੀਨਗਰ ਉੱਧਰ ਤੇ ਕਾਫੀ ਹੈਗੀਆਂ ਹਲੇ ਤਾਂ ਅੱਧੀਆਂ ਵੇਖੀਆਂ ਵੀ ਨਹੀਂ ਸੀ ਜਗ੍ਹਾ ਜਿਵੇਂ ਉੱਥੇ ਡਲ ਲੇਕ ਵੀ ਹੈਗੀ ਹੈਏ ਇੱਕ
ਅੱਛਾ ਅੱਛਾ ਡਲ ਲੇਕ ਹਾਂਜੀ ਹਾਂ ਹਾਂ ਸੁਣਿਆ ਤਾਂ ਹਾਂਜੀ ਇਦ ਤਾਂ ਵੀ ਵੀਡੀਓ ਦੇਖੀ ਮੈਂ ਬੜੀ ਡੱਲ ਕੇ ਨਿਸ਼ਾਦ ਬਾਗੇ ਔਰ ਬਾਰਾਮੂਲਾ ਅੱਛਾ ਅੱਛਾ
ਉਧਰ ਇੰਨਾ ਅੱਛਾ ਹੈਗਾ ਨਾ ਜਿਵੇਂ ਕਿਸ਼ਤੀ ਤੇ ਸਾਰੀ ਦੁਕਾਨਾਂ ਕੱ ਕੱਪੜਿਆਂ ਦੀ ਜੋ ਮਰਜੀ ਤੁਸੀਂ ਖ਼ਰੀਦ ਸਕਦੇ ਹੋ ਉੱਧਰ ਮਤਲਬ ਇੱਕ ਲੇਖ ਦੇ ਆ ਆਸੇ ਪਾਸੇ ਨਾ ਸਾਰਾ ਕੁਛ ਬਣਿਆ ਦਾ ਉੱਧਰ ਕੱਪੜੇ ਖਰੀਦੋ ਖਾਣ ਪੀਣ ਦੇ ਰੈਸਟੋਰੈਂਟ ਵੀ ਖੁੱਲ੍ਹੇ ਦੇ ਨੇ ਉੱਧਰ
ਅੱਛਾ ਤੇ ਫੇਰ ਉਹ ਲੇਕ ਦਾ ਕੀ ਹਿਸਾਬ ਮਤਲਬ ਕੋਈ ਕਿਤਨਾ ਕਿਰਾਇਆ ਵਗੈਰਾ
ਹਾਂਜੀ ਕਿਰਾਇਆ ਲੱਗਦਾ ਉਹਦਾ ਸਾਡੇ ਲੱਗ ਗਏ ਸੀ ਪੰਦਰਾਂ ਸੌ ਰੁਪਇਆ
ਪੰਦਰਾ ਸੌ ਰੁਪਏ ਪੰਦਰਾ ਸੌ ਰੁਪਏ ਕਿੰਨੀ ਦੇਰ ਦਾ?
ਡੇਢ ਘੰਟੇ ਦਾ ਮਤਲਬ ਨਾ ਓਧਰ ਅੱਠ ਪੁਆਇੰਟ ਹੁੰਦੇ ਨੇ ਓ ਪੂਰਾ ਦਿ ਖਾਂਦੇ ਨੇ
ਅੱਛਾ ਅੱਛਾ ਤੇ ਮਤਲਬ ਓ ਕਾਫੀ ਕਾਫੀ ਵੱਡੀ ਝੀਲ ਹੋਣੀ ਏ ਫੇਰ ਤੇ ਔ ਸਾਰਾ ਘੁਮਾਉਂਦੇ ਨੇ
ਸਾਰਾ ਘੁਮਾਉਂਦੇ ਨੇ ਸਾਰੀ ਦੁਕਾਨਾਂ ਬੜੀ ਕੱਪੜਿਆਂ ਦੀ ਵੀ ਦੁਕਾਨ ਜੋ ਮਰਜੀ ਸਾਰਾ ਕੁਛ ਲੱਗਿਆ ਹੁੰਦਾ ਹਾਂਜੀ ਕੱਪੜਿਆਂ ਦੀ ਵੀ ਫਾਸਟ ਫੂਡ ਰੈਸਟੋਰੈਂਟ ਵੀ ਖੁੱਲੇ ਦੇ ਨੇ ਛੋਟੇ ਛੋਟੇ ਓਧਰ
ਝੀਲ ਦੇ ਅੰਦਰ ਮਤਲਬ ਕੱਪੜੇਆਂ ਦੀ ਦੁਕਾਨ ਕਿਸ ਤਰ੍ਹਾਂ ਮਤਲਬ ਬੋਟ ਦੇ ਵਿੱਚ ਈ
ਨਾ ਮਤਲਬ ਜਿਵੇਂ ਝੀਲ ਹੁੰਦੀ ਏ ਸਾਈਡਾਂ ਤੇ ਓਨਾਂ ਨੇ ਦੁਕਾਨਾਂ ਖੋਲੀਆਂ ਹੁੰਦੀਆਂ ਐ ਦੁਕਾਨਾਂ ਬਣਾਈਆਂ ਹੁੰਦੀਆਂ ਲੱਕੜ ਦੇ ਓ ਲਗਾ ਕੇ ਹਾਂਜੀ ਨੀਚੇ ਪਾਣੀ ਹੈਗਾ ਸਾਰਾ
ਅੱਛਾ ਅੱਛਾ ਫਿਰ ਸ਼ੋਪ ਤੇ ਮਤਲਬ ਟਾਈਮ ਦਿੰਦੇ ਨੇ ਸ਼ੋਪ ਦੇ ਖਲੋਣ ਤੇ ਦੇਖਣ ਦਾ
ਹਾਂਜੀ ਖੁੱਦ ਲੈ ਕੇ ਜਾਣਗੇ ਓ ਤੇ ਤੁਹਾਨੂੰ
ਅੱਛ ਅੱਛਾ ਹਾਂ ਫੇਰ ਓਨਾਂ ਦੀ ਵਿੱਚ ਕਮਿਸ਼ਨ ਹੁੰਦੀ ਹੋਣੀ ਨਾ
ਹਾਂਜੀ ਹੋਰ ਤੁਸੀਂ ਦੇਖੋਗੇ ਹੋਰ ਵੀ ਕਾਫੀ ਅੱਛੇ ਬਾਗ ਹੈਗੇ ਨੇ ਹਾਲੇ ਤੇ ਅਸੀਂ ਦੋ ਤਿੰਨ ਹੀ ਦੇਖੇ ਸੀ। ਇੱਕ ਨਿਸ਼ਾਂਤ ਬਾਗ ਹੋਰ ਬੇਤਾਬ ਵੈਲੀ
ਦੇਖਿਆ ਬਾਗ ਜਿਹਦੇ ਚ ਮਤਲਬ ਐਪਲ ਬਾਗ ਦੇਖਿਆ
ਨਹੀਂ ਉੱਧਰ ਨਹੀਂ ਗਏ ਸੀ ਬਸ ਤਿੰਨ ਦੋ ਤਿੰਨ ਹੀ ਦੇਖੇ ਸੀ ਅਸੀਂ ਫਿਰ ਬੱਚਾ ਸੀ ਨਾ ਨਾਲ ਫਿਰ ਤੰਗ ਕਰ ਰਿਹਾ ਸੀ ਉਹ
ਤੇ ਓ ਬਾਗ਼ ਵਿੱਚ ਕੀ ਫਰੂਟਸ ਵਗੈਰਾ ਕੀ ਫਲਾਵਰ ਸੀ?
ਐਵੇਂ ਈ ਫਲਾਵਰਸ ਅ ਪਾਣੀ ਝਰਨੇ ਲੱਗੇ ਦੇ ਨੇ ਕਾਫ਼ੀ ਅੱਛੀ ਸੀ ਮਤਲਬ ਵਿਊ ਬੜਾ ਅੱਛਾ ਸੀ ਔਦਾ
ਤੇ ਓਦੀ ਵੀ ਕੁਛ ਚਾਰਜਿੰਗ ਹੈਗੀ
ਹਾਂਜੀ। ਟਿਕਟ ਹੁੰਦੀ ਓਦੀ ਅੰਦਰ ਜਾਣ ਦੀ ਵੀ ਹਾਂਜੀ ਤੇ ਬੱਸ ਕਾਫੀ ਅਛੀ ਹੈਗੀ ਏ ਹੋਰ ਵੀ ਹੈਗੇ ਨੇ ਪਹਿਲਗਾਮ, ਸੋਨਮਾਰਗ
ਚਲੋ, ਪਤਾ ਕੀ ਇੰਜੋਏ ਹੋ ਜਾਂਦਾ ਏ ਬੰਦਾ ਹਨਾ ਫੇਰ ਖੁੱਲ੍ਹਾ ਪੈਸਾ ਚਾਹੀਦਾ ਫੇਰ ਏਨਾਂ ਕੰਮਾ ਚ ਨਾ।
ਮਤਲਬ ਅਸੀ ਕਹਿੰਨੇ ਨਾ ਏਕ ਦੋ ਦਿਨ ਚ ਵਾਪ ਪਸਾ ਜੇ, ਜੇ ਤੁਸੀ ਸਾਰਾ ਦੇਖੋਗੇ ਸੋਨਮਾਰਗ, ਗੁਲਮਾਰਗ ਕਾਫੀ ਅੱਛੀ ਜਗ੍ਹਾ ਹੈਗੀ ਐ ਮਤਲਬ ਏਕ ਦਿਨ ਤੁਸੀ ਜਾ ਨੀ ਸਕਦੇ ਏਕ ਜਗ੍ਹਾ ਨੂੰ ਵੀ ਨਾ ਦੋ ਤਿੰਨ ਘੰਟੇ ਲੱਗਦੇ ਨੇ ਸੋਨਮਾਰਗ ਤੋਂ ਗੁਲਮਾਰਗ ਵੀ।
ਸਟੇ ਕਿੱਥੇ ਕੀਤਾ ਤੁਸੀ?
ਸਟੇ ਮਤਲਬ ਅਸੀ ਅ ਜਿਵੇ ਹੋਟਲ ਕਿੰਨੇ ਹੋਟਲ ਹੁੰਦੇ ਨੇ।
ਅੱਛਾ-ਅੱਛਾ ਮੈਂ ਸੁਣਿਆ ਤੇ ਗੁਰਦੁਆਰੇ ਵੀ ਬੋਤ
ਹਾਂਜੀ ਗੁਰਦੁਆਰੇ ਵੀ ਨੇ ਦੋ ਤਿੰਨ ਵੈਸੇ ਓਧਰ ਟ ਟੂਰਿਸਟ ਵੀ ਆਂਦੇ ਨੇ। ਕਾਫੀ ਓਧਰ ਟੂਰਿਸਟ ਹੀ ਹੁੰਦੇ ਨੇ ਓਧਰ ਵੀ ਕਮਰੇ ਵਗੈਰਾ ਮਿਲ ਜਾਂਦਾ।
ਗੁਰਦੁਆਰਿਆਂ ਚ।
ਹਾਂਜੀ।
ਅੱਛੇ ਬਣੇ ਹੋਏ ਨੇ ਗੁਰਦੁਆਰੇ?
ਹਾਂਜੀ ਵਧੀਆ।
ਤੇ ਮਗਰ‌ ਮਿਲਦਾ ਲੰਗਰ-ਲੂੰਗਰ ਮਿਲ ਮਿਲ ਜਾਂਦਾ ਮਤਲਬ ਗੁਰਦੁਆਰੇ ਚ।
ਹਾਂਜੀ ਲੰਗਰ ਵਗੈਰਾ ਸਭ ਮਿਲਦਾ ਉਧਰ।
ਮਤਲਬ ਓਥੇ ਵੀ ਅ ਰੈਂਟ ਤੇ ਮਿਲਦੇ ਨੇ
ਹਾਂਜੀ ਐ ਤੇ ਹੈ ਰੈਂਟ ਤੇ ਈ ਮਿਲਣਗੇ ਕਿਉਂਕਿ ਓ ਟੂਰਿਸਟ ਈ ਹੋ ਗਏ ਨਾ।
ਹਾਂ-ਹਾਂ, ਹਾਂ-ਹਾਂ, ਹਾਂ ਹੈਗੀ ਸੀ ਟੁਰਿਸਟ ਤੁਸੀ ਗਏ ਤੇ।
ਹਾਂ ਮਤਲਬ ਏਨਾ ਨੀ ਹੈਗਾ ਸੀ ਠੀਕ ਈ ਸੀ। ਕਹਿੰਦੇ ਜਦੋਂ ਜਾਦਾ ਸਰਦੀ ਹੁੰਦੀ ਨਾ ਤੇ ਤਾਂ ਬੜਾ ਰਸ਼ ਹੁੰਦਾ ਉੱਧਰ।
ਤਾਂ ਵੀ ਹੋ ਗਈਆ ਹੁਣ ਤੇ ਜਾਣ ਦਾ ਮਾਹੌਲ ਵੀ ਨੀ ਹੈ।
ਹਾਂਜੀ।
ਸਾਰਾ ਹਿਲ ਸਟੇਸ਼ਨ ਉੱਥੇ ਜਾਣ ਦਾ ਮਾਹੌਲ
ਦੇਖ ਲੋ ਅਗਰ ਮੌਸਮ ਠੀਕ ਹੁੰਦੈ ਤੇ ਦੇਖ ਲੋੋ ਚੱਕਰ ਲਗਾ ਆਓ।
ਬਰਸਾਤਾ ਹਾ ਸੋਚਦੀ ਪਈ ਆ ਮੈਂ ਕਿਹਾ ਚਲੋ ਥੋੜ੍ਹਾ ਗੈਸ ਲਈਏ ਨਾ। ਥੋੜ੍ਹਾ ਗੈਸ ਹੋ ਜਾਂਦਾ ਮਤਲਬ
ਹਾਂਜੀ ਕਾਫ਼ੀ ਅੱਛੀ ਜਗ੍ਹਾ ਹੈਗੀ ਏ ਸੋਨਮਾਰਗ, ਗੁਲਮਾਰਗ।
ਨੀ ਬੜਾ ਦੇਖਿਆ ਹੋਇਆ ਬੜਾ ਦੇਖਣ ਦਾ ਬੜਾ ਮਨ ਏ ਐਕਚੂੱਅਲੀ ਹੈ ਤੇ ਅਸੀਂ ਵੀ ਜੰਮੂ ਦੇ ਹੀ ਹਾਂ।
ਅੱਛਾ-ਅੱਛਾ ਹਾਂ ਜੰਮੂ ਚ ਵੀ ਕਾਫ਼ੀ ਜਗ੍ਹਾ ਹੈਗੀ ਏ ਉਹ
ਹਾ, ਉੱਥੇ ਤੇ ਕਾਫ਼ੀ ਜਗ੍ਹਾ ਨੇ ਉੱਥੇ ਤੇ ਪਤਨੀਟਾਪ ਉਥੇ ਅਸੀ ਹੋ ਆਏ ਹਾਂ ਨੱਥਾ ਟਾਪ, ਪਤਨੀਟਾਪ। ਉਹ ਅਸੀ ਦੇਖ ਆਏ ਉਹ ਵੀ
ਅੱਛਾ-ਅੱਛਾ। ਦੱਸ ਰਹੇ ਸੀ ਨਾ ਮੈਨੂੰ ਬਈ ਐ ਵੀ ਇਹ ਜਗ੍ਹਾ ਹੈਗੀ ਏ ਮੈਂ ਕਿਹਾ ਚਲੋ ਨੈਕਸਟ ਟਾਈਮ ਜਾਵਾਂਗੇ।
ਪਹਿਲੇ ਅਸੀ ਗਏ ਸਾ ਨੱਥਾ ਟੋਪ, ਪਤਨੀ ਟੋਪ। ਇਹ ਸਾਰਾ ਵੇਖ ਆਏ ਆ, ਹਾਂ ਬਹੁਤ ਅੱਛੀ ਜਗ੍ਹਾ ਵੀ ਦੇਖਣ ਦਾ ਤੇ ਓਥੇ ਵੀ ਨਾ ਇਕ ਹਾਂ ਓਥੇ ਓ ਬੋਤ ਮ ਬਰਫ਼ ਪੈਂਦੀ ਪਰ ਮੌਸਮ ਦੇ ਅਕੋਰਡਿੰਗ ਪੈਂਦੀਐ। ਓਥੇ ਮੌਸਮ ਦੇਖ ਕੇ ਜਾਣਾ ਚਾਹੀਦਾ। ਮੌਸਮ ਜਿਸ ਟਾਈਮ ਅਸੀ ਗਏ ਆ ਬਾਰਿਸ਼ ਵੀ ਸੀ ਅੱਛਾ ਮੌਸਮ ਵੀ ਸੀ ਬਟ ਬੋਹਤ ਮਜ਼ਾ ਆਇਆ। ਅਸੀ ਗਏ ਸੀ ਬੱਸ ਚ ਗਏ ਸੀ।
ਹਾਂਜੀ, ਤੇ ਹੁਣ ਤੇ ਕਹਿੰਦੇ ਨੇ ਸ਼੍ਰੀਨਗਰ ਟ੍ਰੇਨ ਵੀ ਜਾਂਦੀ ਏ।
ਹਾਂਜੀ, ਹਾਂਜੀ-ਹਾਂਜੀ ਹੁਣ ਤਾਂ ਟ੍ਰੇਨ ਚਲੀ ਗਈ ਏ ਟ੍ਰੇਨ ਚ ਟ੍ਰੇਨ ਚ ਜਾਦਾ ਮਜ਼ਾ ਏ। ਟ੍ਰੇਨ ਚ ਜਾਦਾ ਮਜ਼ਾ ਆਏਗਾ ਸੋਚਦੀ ਪਈ ਆ, ਸੋਚਦੇ ਪਏ ਹਾਂ। ਚੱਲੀ ਬਸ ਟ੍ਰੇਨ ਤੇ ਹਾਂਜੀ-ਹਾਂਜੀ। ਕਹਿੰਦੇ ਟ੍ਰੇਨ ਦਾ ਜਿਹੜਾ ਹੈ ਨਾ ਵੀ ਬੜਾ ਅੱਛਾ ਹੈ।
ਹਾਂਜੀ ਆ ਤੇ ਜਿਵੇਂ ਕਾਰ ਦੇ ਉਵੇਂ ਟ੍ਰੇਨ ਦੇ।
ਹਾਂ
ਸਾਰਾ ਉਵੇਂ ਹੀ ਏ ਇੱਕ ਹੈਗਾ ਅੱਗੇ ਬਹੁਤ ਇੱਕ ਜੀਰੋ ਪੁਆਇੰਟ ਹੈਗਾ ਉੱਧਰ ਪੈਂਦੀ ਬਰਫ਼ ਉਹ ਤੇ ਬੜਾ ਅੱਛਾ ਹੈਗਾ ਵੇ।
ਅੱਛਾ, ਅੱਛਾ।
ਮਤਲਬ ਰਾਸਤਾ ਹੀ ਬੜਾ ਅੱਛੈ ਉਹਦਾ ਇੱਕ ਪਾਸੇ ਖਾਈ ਹਾਂਜੀ, ਇਹਨੀ ਨੀ ਸੀ ਮਤਲਬ ਹੈਗੀ ਸੀ ਹਲਕੀ, ਹਲਕੀ ਠੰਡ ਵੀ ਸੀ।
ਹਾਂ ਤੇ ਜੇ, ਜੇ ਤੁਸੀਂ ਜੰਮੂ ਚ ਦੇਖੋ ਨਾ ਜੰਮੂ ਚ ਕੀ ਕਰਦੇ ਨੇ ਲੋਕੀ ਕਿਸ ਜਾਂਦੇ ਨੇ ਉਹ ਮੌਸਮ ਦੇਖ ਕੇ ਜਾਂਦੇ ਨੇ। ਇਕ ਦਿਨ ਪਹਿਲੇ ਪਤਾ ਲੱਗ ਜਾਂਦਾ ਕਿ ਬਰਫ਼ ਪਏਗੀ ਫਿਰ ਉਹਦੇ ਅਕੋਡਿੰਗ ਲੋਕ ਨਿਕਲਦੇ ਨੇ। ਐ ਲੋਕਲ ਬੰਦੇ ਤੇ ਨਿਕਲ ਸਕਦੇ ਨੇ ਜਿਹਨਾਂ ਨੇ ਬਾਹਰੋਂ ਆਣਾ ਉਹਨਾਂ ਤੇ ਫਿਰ ਆਪਣੇ ਟਾਈਮ
ਜੰਮੂ ਸ਼ਹਿਰ ਵੀ ਕਾਫ਼ੀ ਅੱਛਾ ਹੈ ਉੱਧਰ ਵੀ ਕਾਫੀ ਚੀਜ਼ਾਂ ਹੈ ਦੇਖਣ ਨੂੰ।
ਬਹੁਤ ਅੱਛਾ ਹੈ ਰਘੁਨਾਥ ਮੰਦਿਰ ਹੈ ਉੱਥੇ ਦੇਖਣ ਵਾਲਾ ਮੰਦਿਰ ਹੈ। ਬਹੁਤ ਅੱਛਾ ਮੰਦਿਰ ਹੈ।
ਦੇਖੋ ਵੈਸੇ ਪਤਨੀਟੋਪ ਗਏ ਤੇ ਨੀ, ਦੇਖੋ ਅਗਲੇ ਸਾਲ ਜਾਵਾਂਗੇ।
ਤੁਸੀਂ ਜਮੂ ਗਏ ਸੀ ਦੇਖਕੇ ਆਂਦੇ ਬਾਗੇ ਬਹੂ ਬੜਾ
ਅੱਛਾ, ਇਹਨਾਂ ਹਲੇ ਪਤਾ ਨੀ ਨਾ ਸਾਨੂੰ ਪਹਿਲੀ ਵਾਰੀ ਗਏ ਸੀ। ਤੁਸੀਂ ਤੇ ਸ਼੍ਰੀਨਗਰ ਵੀ
ਅ ਜੰਮੂ ਵੀ ਬਹੁਤ, ਬਹੁਤ ਜਗ੍ਹਾ ਨੇ ਦੇਖਣ ਵਾਲੀਆਂ।
ਹਾਂਜੀ।
ਪਰ ਸ੍ਰੀਨਗਰ ਤੇ ਉਹਦੀ ਤੇ ਰੀਸ ਨਹੀਂ ਸ੍ਰੀਨਗਰ ਤੇ ਰੀਸ ਨਹੀਂ ਹੈ।
ਬਾਕੀ ਹੋਰ ਵੀ ਕਾਫ਼ੀ ਜਗ੍ਹਾ ਹੈਗੀ ਏ ਕੁੱਲੂ ਮਨਾਲੀ ਏ‌ ਸ਼ਿਮਲਾ ਕਾਫੀ ਅੱਛੀ ਜਗ੍ਹਾ ਜੇ ਤੁਸੀਂ ਜ਼ਿਆਦਾ ਦਿਨ ਰਹਿਣੈ ਜ਼ਿਆਦਾ ਇੰਜੋਏ ਕਰਨਾ ਜ਼ਿਆਦਾ ਦਿਨ ਰਹਿਣੈ ਤੇ ਫਿਰ ਸ੍ਰੀਨਗਰ ਚਲੇਜੋ। ਦੋ ਦਿਨ ਤੁਹਾਨੂੰ ਜਾਣਦੇ ਆ, ਜਿੰਨੇ ਮਰਜ਼ੀ ਦਿਨ ਰਹੋ। ਇੱਕ ਦਿਨ ਹਰ ਇੱਕ ਚੀਜ਼ ਵੇਖਣੀ ਹੋ। ਔਰ ਇੱਕ ਦਿਨ ਹੀ ਦੇਖੀ ਜਾਏਗੀ।
ਹਮ
ਫਿਰ ਇੰਜੋਏ ਵੀ ਨਹੀਂ ਆਉਣਾ।
ਗਾਈਡ ਮਿਲ ਜਾਂਦੇ ਹੋਣੇ, ਉੱਥੋਂ ਗਾਈਡ ਕਰਨ ਵਸਤੇ ਨਾ।
ਹਾਂਜੀ ਕਾਫੀ ਵਧੀਆ ਏ 'ਤੇ-
ਉਹਨਾਂ ਹੀ ਬੜਾ ਸੁਣਿਆ ਏ, ਬਚਪਨ ਤੋਂ ਸੁਣਦੇ ਆ ਰਹੇ ਬਚਪਨ ਤੋਂ-
ਇੱਕ ਦਿਨ ਵਿਚ ਇੱਕ ਚੀਜ਼ ਦੇਖੋ, ਆਰਾਮ ਨਾਲ 'ਤੇ ਤੁਹਾਨੂੰ ਮਜ਼ਾ ਆਏਗਾ ਪੂਰਾ।
ਬਸ ਉਹੀ ਤੁਹਾਨੂੰ ਮੈਂ ਕਿਹਾ ਚਲੋ ਗੈਸ ਮਿਲਦੀ ਏ। ਥੋੜਾ ਸਟੇ ਕਰਨ ਦੀ ਦੇਖ ਲਈਏ, ਕਿੱਥੇ ਸਟੇ ਫਸਲ ਤੋ ਬਾਅਦ -
'ਤੇ ਤੁਸੀਂ ਜਾ ਸਕਦੇ ਹੋ, ਹੁਣ -
ਹਾਂ, ਬਸ ਛੁੱਟੀਆਂ 'ਤੇ ਹੁਣ ਚਲੋ, ਖੁੱਲ ਗਈਆਂ ਨਾ ਬਟ-
ਹਾਂਜੀ, ਨਹੀਂ ਤਾਂ ਲੋਕਲ ਵੀ ਕਾਫ਼ੀ ਜਗ੍ਹਾ ਹੈਗੀ ਏ। ਸ਼ਿਮਲਾ ਵੇ ਕੁੱਲੂ ਮਨਾਲੀ ਏ, ਉੱਥੇ ਇੱਕ ਦੋ ਦਿਨ ਲੱਗਣਗੇ। ਉੱਧਰ ਚੱਲ ਜਾਓ।
ਜ਼ਰੂਰ ਦੇਖਦੇ ਹੈ, ਕੁਛ ਹੈ ਤਾਂ ਨਈ
ਮਨਸੂਰੀ ਏ ਕੋਲ।
ਤੇ ਮੈਂ ਕਿਹਾ ਚਲ ਨਹੀਂ ਸ਼੍ਰੀਨਗਰ ਦੇਖਣ ਦਾ ਮਨ ਹੈਗਾ ਬਹੁਤ।
ਅੱਛਾ, ਅੱਛਾ
ਵੀ ਚਲੋ ਦੇ ਖਾਈਏ ਦੇਖਿਆ ਨੀ, ਫਿਰ ਮੈਂ ਸੁਣਿਆ ਸੀ। ਤੁਸੀਂ ਗਏ ਹੋ ਮੈਂ ਕਿਹਾ ਚਲੋ ਥੋੜਾ ਗੈੱਸ੍ਹ
ਹਾਂਜੀ ਨਹੀਂ ਕਾਫੀ ਅੱਛਾ
ਹੈਨਾ
ਬਾਕੀ ਉਧਰ ਤੇ ਇਨਾ ਖਾਣਾ-ਪੀਣਾ ਹਲੇ ਮਤਲਬ ਇੰਨਾ ਮਹਿੰਗਾ ਨੀ ਹੈਗਾ। ਬਾਕੀ ਇਹ ਚੀਜ਼ਾਂ ਜ਼ਿਆਦਾ ਮਹਿੰਗੀਆਂ ਹੁੰਦੀਆਂ ਨੇ, ਜਿਵੇਂ ਹੁਣ ਸ਼ਿਕਾਰਾ 'ਤੇ ਬਹਿੰਦੇ ਨੇ ਜਿਹੜੇ ਉਹੀ ਡਲ ਲੇਕਜ - ਉਹ ਮਹਿੰਗਾ ਹਟ ਵੀ -
'ਤੇ ਬਾਹਰ ਵੀ ਹੈਗੀ ਘੁੰਮਣ ਵਾਲੀ ਜਗ੍ਹਾ। ਕਿ ਬਸ ਲੇਕ ਦੇ ਅੰਦਰ ਹੀ ਨੇ ਸਾਰੀ ਸ਼ੋਪਸ ਵਗੈਰਾ।
'ਤੇ ਬਾਹਰ ਤੇ ਬਸ ਐਵੇਂ, ਇੰਨੇ ਬਾਜ਼ਾਰ ਨੀ ਲੱਗੇ ਦੇ-
ਹਾਂਜੀ
ਮਤਲਬ ਐਵੇਂ ਹੈਗਾ। ਘੱਟ ਹੀ ਬਾਜ਼ਾਰ ਹੈਗੇ ਨੇ, ਜੋ ਅੰਦਰ ਲੇਕ ਦੇ ਅੰਦਰ ਵੇਖਣਾ ਨਾ, ਉਹ ਮਜ਼ਾ ਹੈ।
ਫੇਰ, ਤੁਸੀਂ ਸ਼ੋਪਿੰਗ ਵੀ ਕਰਕੇ ਆਏ ਕੁਛ-
ਬਸ ਥੋੜਾ ਬਹੁਤ ਹੀ ਸਮਾਨ ਲਿੱਤਾ ਸੀ। ਮਤਲਬ ਲੇਕ ਦੇ ਅੰਦਰ ਨੀ ਲਿੱਤਾ। ਤਾਂ, ਬਾਹਰੋਂ ਈ ਲਿੱਤੀ ਸੀ।
ਬਾਰੋ ਲੇਕ ਦੇ ਅੰਦਰ 'ਤੇ ਕਾਫੀ ਕੋਸਟਲੀ ਹੋਨਾ।
ਹਾਂਜੀ, ਕੋਸਟਲੀ ਸੀ ਬੜਾ, ਲੇਕ ਦੇ ਅੰਦਰ 'ਤੇ ਬੜ ਤੇ ਅ ਨਾਉ ਵਗੈਰਾ 'ਤੇ ਆਏ ਹੁੰਦੇ ਨੇ, ਫੋਟੋ ਖਿਚਵਾ ਲੋ। ਜਵੈਲਰੀ ਪਤਾ ਨੀ ਕੀ-ਕੀ ਲੈ ਕੇ ਆਂਦੇ ਨੇ, ਕਾਵਾ ਦੇਂਦੇ ਨੇ ਓ।
ਬਸ ਉਹਨਾਂ ਦਾ ਬਿਜਨਸ ਏ ਜੀ, ਬਸ ਇਸੇ ਟਾਈਮ 'ਤੇ ਉਹਨਾਂ ਦਾ ਬਿਜਨਸ ਚੱਲਦਾ, ਹਨਾ। ਸਭ ਦਾ ਅਪਨਾ ਅਪਨਾ ਬਿਜਨਸ ਦਿੰਦੀ ਆ ਫਿਰ ਉਹ ਸ਼ਿਕਾਰੇ ਵਾਲੇ ਵੀ ਹਾਂ, ਸ਼ਿਕਾਰੇ ਵਾਲੇ ਵੀ ਉੱਥੇ ਹੀ ਲੈ ਕੇ ਜਾਂਦੇ ਜਿੱਥੇ ਉਹਨਾਂ ਦੀ ਕਮਿਸ਼ਨ ਹੁੰਦੀ। ।
ਦੁਕਾਨਾਂ 'ਤੇ ਲੈ ਕੇ ਜਾਂਦੇ ਨੇ ਹੈਗੇ।
ਹਰ ਇੱਕ ਨੂੰ ਕਿਉਂਕਿ, ਉਹਨਾਂ ਦਾ ਵੀ ਇਹੋ ਸੀਜ਼ਨ ਹੁੰਦਾ ਕਮਾਈ ਕਰਨ ਦਾ, ਫੇਰ ਅੱਗੇ ਸਰਦੀਆਂ 'ਚ ਤੇ ਉਹਨਾਂ ਦਾ ਵੀ ਕੁਝ ਕੰਮ ਨੀ ਹੁੰਦਾ ਸਰਦੀਆਂ 'ਚ ਬੜੀ, ਸਰਦੀਆਂ 'ਚ ਤਾਂ ਉਹ ਜੰਮੂ, ਸਰਦੀਆਂ 'ਚ ਤਾਂ ਉਹ ਜੰਮੂ ਦੌੜਦੇ ਨੇ।
ਤੇ ਜਦੋਂ ਬਰਫ਼ ਪੈ ਜਾਂਦੀ, ਹੂੰ।
ਚਲੋ ਹੈ ਮਨ ਦੇਖਨ, ਮੈਂ ਕਿਹਾ ਚਲੋ ਸੁਣਿਆ ਸੀ, ਤੁਸੀਂ ਗਏ ਹੋ? ਮੈਂ ਕਿਹਾ ਥੋੜਾ-ਥੋੜਾ ਗੈਸ ਲੈ ਲਈਏ, ਪੁੱਛ ਲਈਏ, ਜੇ ਬੱਚਿਆਂ ਨੂੰ ਪਤਾ ਲੱਗੇ ਅਸੀਂ ਗੈਸ ਲੈ ਰਹੇ ਤੇ ਉਹ ਤਾਂ ਹੁਨੇ ਮਗਰ
ਹਾਂਜੀ, ਬੱਚਿਆਂ ਨੇ 'ਤੇ ਬਸ ਘੁੰਮਣਾ ਚਾਹੀਦਾ, ਬਚ
ਹਾਂ-ਹਾਂ। ਜਾਇਜ਼ ਵੀ ਏ, ਬੰਦਾ ਚਲੋ ਸਾਲ ਚ ਇੱਕ ਵਾਰ ਛੁੱਟੀ ਲੈ ਲੀ ਚਲੋ ਬੰਦਾ ਘੁੰਮ ਹੀ ਆਵੇ।
ਚਲੋ ਕਰਨਾ ਪਲੈਨ ਫੇਰ, ਆਨਾਂ ਲਗਾਨਾਂ ਚੱਕਰ ਤੁਸੀਂ। ਹਾਂ, ਠੀਕ ਸਤਿ ਸ੍ਰੀ ਅਕਾਲ। ।